ਹੈਲੋ, ਹਾਂ।
ਕੀ ਕਰਦੇ? ਹਾਂਜੀ, ਹਾਂਜੀ ਹੋਗੇ ਵੈਲੇ।
ਨਹੀਂ ਬਸ ਆਈ ਆ ਹੁਣ ਤੇ ਫ ਤਾਂ ਨ ਪੈ ਗਈ।
ਅੱਛਾ।
ਹੋਰ ਕੀ ਕਰਦੀ ਪਈ?
ਬਸ ਲੇਟੀ ਹੋਈ ਸਾਂ। ਤੇ ਫੇਰ ਮੈਂ ਹੁਨ ਚਾ ਪੀਤੀ ਉੱਠ ਕੇ।
ਅੱਛਾ-ਅੱਛਾ ਤੇ ਹੋਰ ਓ ਕੀ ਕਰਦੇ ਲਾਲਾ?
ਬਸ ਓ ਵੀ ਖੇਡਣ ਦੇ ਆ।
ਹੂੰ-ਹੂੰ। ਆਪਨੇ ਘਰ ਮੌਜ ਏ ਨਾ ਚੀਜ਼ਾਂ ਦੀ।
ਹਾਂਜੀ-ਹਾਂਜੀ।
ਤਾਂ ਈ ਇੱਥੇ ਤੇ ਲਾਈ ਰੱਖਦਾ ਟੀ ਵੀ ਟੀਵੀ ਨੂੰ ਈ ਛੱਡਦਾ ਨੀ ਮੋਬਾਇਲ ਨੀ ਛੱਡਦਾ।
ਆਪਨੇ ਘਰ ਦਾ ਫਿਰ ਓ ਹੁੰਦਾ ਨਾ ਕੋਈ ਖਿਡੋਨੇ ਖਾੜ ਲੇ ਕਦੀ ਕੋਈ ਗੇਮ ਫੜ ਲੀ। ਕੋਈ ਹੁੰ ਪੜ ਲੇਆ ਸੋ
ਐ ਹੋਰ ਕੰਮ ਹੋ ਗਿਆ ਸੂ ਵਰਕ ਸਾਰਾ
ਨਈਂ ਇੱਕ ਰੈ ਗਿਆ।
ਅੱਛਿਆ।
ਇੱਕ ਰੈ ਗਿਆ ਬਸ ਓ ਮੈਂ ਕੱਲ ਸ਼ੁਰੂ ਕਰਾ ਦੇਨਾ ਬਾਕੀ ਤੇ ਸਾਰਾ ਹੋ ਗਿਆ ਅੱਜ ਹੋਰ ਹੋ ਜੇਗਾ ਮਾਸਾਂ ਓ ਵੀ ਬੱਚੇ ਆਏ ਰਏ ਨਾ ਓਨਾਂ ਨਾਲ ਖੇਡਦਾ ਰਿਆ।
ਆ ਚੰਗਾ ਕਿ ਛੁੱਟੀਆਂ ਸਗੋਂ ਸੌਖੀਆਂ ਲਾਂਗੀਆਂ ਮੁੰਡੇ ਦੀਆਂ। ਛੁੱਟੀਆਂ ਸੌਖੀਆਂ ਲਾਂਘੀਆਂ ਜੇ ਓ ਆਏ ਰਏ ਨੇ ਨਈਂ ਤੇ ਤੈਨੂੰ ਈ ਤੰਗ ਕਰਨਾ ਸੀ।
ਏਨੇ ਕੰਮ ਵੱਲ ਧਿਆਨ ਨੀ ਦਿੱਤਾ ਫੇਰ ਓ ਕੱਲ ਗਏ ਤੇ ਅੱਜ ਏਨੇ ਕੱਲ ਦਾ ਕਿੰਨਾ ਕੰਮ ਕਰ ਲਿਆ ਮੈਂ ਕਿਆ ਤੂੰ ਕਰਕੇ ਵੇਲਾ ਹੋ ਤੇ ਪੈਕ ਕਰ ਦੇ।
ਤੇ ਆ ਗੀ ਫੇਰ
ਹਾਂ ਨਈਂ ਕੋਈ ਨੀ ਆਏ
ਕੋਈ ਨੀ ਆਏਆ?
ਨਾ।
ਅੱਛਾ-ਅੱਛਿਆ ਮੈਂ ਤੈਨੂੰ ਕਿਆ ਨੀ ਸੀ ਮੈਂ ਕਿਆ ਓਨੇ ਸੋਚ ਕੇ ਆਨਾ ਐਵੇਂ ਨੀ ਔਨਾ ਓਨੇ ਕੈਂਦੀ ਤਾ ਹੈਗੀ ਓਨੇ ਆਨੈ ਤੇ ਕੈਂਦੇ ਨੇ ਆਪੇ ਘਰ- ਘੁਰ ਲਵਾਂਗੇ ਕੰਮ ਆਲੀ ਲੱ
ਹਾਂ ਸਵੇਰੇ ਮੋਈ ਚਾਵਲ ਕੀ ਕੈਂਦੇ ਓ ਚਾਵਲ ਬਨਾ ਗਿਆ ਸੀ। ਤੇ ਫੇਰ ਕੰਮ ਵਾਲੀ ਆਈ ਫ਼ਿਰ ਓਨੇ ਸਫਾਈਆਂ ਤੇ ਫੇਰ ਓਨੇ ਨਾਸ਼ਤਾ ਵੀ ਬਨਵਾ ਲਿਆ ਦੋ ਪਰੌਂਠੀਆਂ
ਅੱਛਾ।
ਫਿਰ ਦੁਪੈਰੀ ਏਨੇ ਚਾਵਲ-ਚੂਵਲ ਹਾਂ ਕੰਮ ਵਾਲੀ ਕੋਲੋ ਫੇਰ ਏਨੇ ਚਾਵਲ-ਚੂਵਲ ਖਾ ਲੇ ਦਾਲ ਰਾਤੀ ਮਾਂ ਨੇ ਭੇਜੀ ਦੀ ਗੀ
ਅੱਛਾ।
ਵਟਾ ਦੇਗੇਆ ਸੀ। ਤੇ ਸਗੋਂ ਓਨਾਂ ਰੂਲਾਂ ਨਾਲੋਂ ਕੱਲੀ ਚੰਗੀ ਜੇੜੀ ਨੀਂਦ ਵੀ ਪੂਰੀ ਹੁੰਦੀ ਐ।
ਕੋਈ ਨੀ ਵੱਡੇ ਜੇੜੇ ਬੋਤੇ ਦਿਨ ਸੀ ਓ ਨਿਕਲ ਗੇ ਨੇ।
ਹਾਂ ਨਾਲੇ ਹੁਨ ਉੱਠ ਪਏ ਆ ਆਪਨਾ ਕੰਮ ਆਪੇ ਕਰ ਲੈਂਦੀ ਆ।
ਓ ਮੈਂ ਤੇ ਕੈਂਦੇ ਨਾਲੇ ਜੈੜੇ ਦਿਨ ਸੀ ਨਾ ਬੋਤੇ ਔਖੇ ਓ ਨਿਕਲ ਗੇ ਨੇ। ਓ ਗਰਮੀ ਏ ਨਾ ਗਰਮੀ ਜੇ ਸਿਆਲ ਹੁੰਦਾ ਨਾ ਫੇਰ ਬੜਾ ਔ ਹੁੰਦਾ ਐ ਹਰ ਇੱਕ ਨੂੰ ਹੁੰਦਾ ਐ ਪਾਣੀ ਚ ਹੱਥ ਨਾ ਪਵੇ ਤੇ ਹੁਨ ਹੈਗੀ ਗਰਮੀ- ਏਦੇ ਵੱਡੇ ਦਿਨ ਨੇ।
ਹਾਂ ਦਿਨ ਨਾਲੇ ਰੈਸਟ ਵੀ ਤੇ ਹੋ ਗਈ ਹੁਣ ਉਹ ਗਏ ਨੇ ਤੇ ਫੇਰ ਅਸਰਾ ਰੌਲਾ ਬੜਾ ਪੈਂਦਾਂ ਹੈ।
ਆਹ ਹਮ ਕੁੜੀ ਬਾਹਰ ਖੇਡਦੀ ਰਹਿੰਦੀ ਹੋਣੀ ਹੈ।
ਹਾਂ ਕਰੀਏ ਨਹੀਂ ਇਏਧਰ ਆਈ ਜਾਂਦੀ ਆ ਇੱਧਰ ਉੱਥੇ ਖੇਲਦੀ ਰਹਿੰਦੀ ਆ, ਤੇ ਫੇਰ ਉਹਦੇ ਬਸ ਕਾਕੇ ਕੋਲਈ ਬੈਠੀ ਰਹਦੀ ਸ਼ੌਕ ਹੈ ਨਾ।
ਹਾਂ ਲੈ ਕੇਉ ਨੀ ਆਪਣੇ ਬੱਚੇ ਦਾ ਭੈਣ ਭਰਾ ਦਾ ਹੁੰਦਾ ਹੀ ਏ। ਸ਼ੌਕ ਆਇਆ ਜੋ ਇਹ ਹੁਣ ਛੋਟਾ ਜਿਹਾ। ਹਾ-
ਬਸ ਫੇਰ ਦੱਸਗੋ ਕੱਲ ਦਾ ਟੈਮ ਨ- ਚਲ ਗਿਆ ਕੱਲ ਦਾ ਵੀ ਲੰਘ ਗਿਆ, ਤੇ ਅੱਜ ਵੀ ਲੰਘ ਗਿਆ
ਲੰਘ ਗਿਆ ਹੋਰ ਅਜੀ ਨਿਕਲ ਜਾਣੇ ਬਸ ਹੁਣ ਉੱਠ ਪਈ ਤੇ ਗੱਲ ਮੁਕੀ-
ਨਹੀਂ ਨਹੀਂ ਉਹ ਤਾਂ ਹੋ ਕੋ ਆਮ ਵਾਲੀ ਕੋ ਸਾਰੇ ਡਸਟਿੰਗ ਡੋਸਟਿੰਗ ਦਵਾਈ ਆਪੇ ਖਲੋਗੇ ਘਰਾਂ ਦੀ ਆਹ ਚੁਪ- ਹਾਂ ਮੇਰੀ ਵਾਰੀ-
ਚਲ ਉਹਨੂੰ ਵੀ ਹੋ ਗਿਆ ਚਾਰ ਪੈਸੇ ਘਰ ਚ ਹੀ ਆਉਣਗੇ।
ਆਹ ਹਮ।
ਹਮ ਹਮ-
ਨਾਲੇ ਕੰਮ ਹੈ ਕਰ ਲੈਂਦੀ ਹੈ, ਨਾਲੇ ਉਹਨੂੰ ਇੱਕ ਏਦਾਂ ਕੰਮ ਹੋਰ ਕੰਮ ਆਲੀ ਮਿਲ ਗਿਆ ਉਹ ਤਾਂ ਵੀ ਬੜਾ ਖੁਸ਼ ਹਮ- ਹੈਲੋ- ਹੈਲੋ- ਹੈਲੋ- ਹੈਲੋ-